ਹੈਲੋ। ਸਤਿ ਸ੍ਰੀ ਅਕਾਲ, ਹੋਰ ਠੀਕ ਓ?
ਹਾਂਜੀ।
ਅੱਛਾ।
ਹਾਂਜੀ, ਖਾ ਲਈ।
ਹਮਮ, ਮੇਰੀ ਆਵਾਜ਼ ਨਾ ਦੁਬਾਰਾ, ਬੈਕ ਆ ਰਈ ਐ।
ਕੋਈ ਗੱਲ ਨੀ, ਤੁਸੀਂ ਕਰੋ ਗੱਲ। ਇਹਦੇ 'ਚ ਬੈਕ ਈ ਆਏਗੀ।
ਮੈਨੂੰ ਮੇਰੀ ਆਵਾਜ਼ ਬੈਕ ਆ ਰਹੀ।
ਕੋਈ ਗੱਲ ਨਹੀਂੀ ਮੇਰੀ ਨੀ ਆ ਰਹੀ
ਨਹੀਂ ਤੁਹਾਡੀ ਨਹੀਂੀ ਆ ਰਹੀ
ਮੇਰੀ ਬਿਲਕੁਲ ਨਹੀਂ ਆ ਰਹੀ
ਨਹੀਂ ਵੈਸੇ ਤਾਂ ਆਵਾਜ਼ ਆ ਰਹੀ ਬਿਲਕੁਲ ਕਲੀਅਰ ਤੁਹਾਡੀ
ਅੱਛਾ
ਮੇਰੀ ਆਵਾਜ਼ ਮੈਨੂੰ ਦੁਬਾਰਾ ਸੁਣਾਈ ਦੇ ਰਹੀ ਹੈ
ਕੋਈ ਗੱਲ ਨਹੀਂ ਹੈ ਤੁਸੀਂ ਗੱਲ ਕਰੋ
ਅੱਛਾ ਜੀ ਰੋਟੀ ਖਾਲੀ
ਹਾਂਜੀ ਖਾਲੀ ਆਈਸ ਕਰ੍ਰੀਮ ਖਾ ਰਹੇ ਸੀ
ਅੱਛਾ ਨਹੀਂ ਮੇਰੇ ਬੱਚਿਆਂ ਨੇ ਅੱਜ ਬੇਸਣ ਦੇ ਲੱਡੂ ਖਾਧੇ
ਅੱਛਾ ਜੀ ਠੀਕ ਹੈ ਹੋਰ ਤੁਸੀਂ ਕੀ ਬਣਾਇਆ ਸੀ ਅਜ ਕਿ ਬਣਾਇਆ ਸੀ ਅੱਸੀ ਤੇ ਅੰਬ ਜੀਵਨ ਆਈ ਸੀ।
ਅੱਛਾ ਜੀ।
ਹਾਂਜੀ। ਹੋਰ ਤੁਸੀਂ ਕੀ ਬਣਾਇਆ ਸੀ ਅਸੀਂ ਦਾਲ ਬਣਾਈ ਸੀ ਮੂੰਗੀ ਸਾਬਤ ਪਲੱਸ ਛੋਲਿਆਂ ਦੀ ਠੀਕ ਹੈ।
ਹਾਂਜੀ ਬਹੁਤ ਟੇਸਟੀ ਬਣੀ ਸੀ।
ਅੱਛਾ ਜੀ।
ਹਾਂ।
ਠੀਕ ਹੈ ਜੀ।
ਹੋਰ ਦੱਸੋ ਜੀੰ ਮੈਨੂੰ ਤੇ ਮਰਜ਼ੀ ਘੁਮਾਲੋ ਮੈਨੂੰ ਸਭ ਜਗਾ ਘੁੰਮਣਾ ਪਸੰਦ ਹੈ।
ਅੱਛਾ ਜੀ।
ਹੋਰ ਤੁਸੀਂ ਕਿੱਥੇ ਕਿੱਥੇ ਘੁੰਮਣ ਜਾਂਦੇ ਹੋ। ਅਸੀਂ ਸਿਰਫ ਗੁਰਦੁਆਰੇ ਜਾਂਦੇ ਹਾਂ ਹੋਰ ਮੈਂ ਬੱਚਿਆਂ ਨੂੰ ਲੈ ਜਾਵਾਂ ਘੁਮਾਣ ਅੱਛਾ। ਤੇ ਤੁਹਾਡੇ ਹਸਬੈਂਡ ਨੀ - ਨਹੀਂ ਉਹ ਨਹੀਂ ਜਾਂਦੇ। ਕੀ ਕਰਦੇ ਨੇੇ।
ਹੈਲੋ। ਪਰਸਨਲ ਇਨਫਰਮੇਸ਼ਨ ਦੇਣਾ। ਅੱਛਾ ਜੀ ਠੀਕ ਹੈ ਜੀ। ਹੋਰ ਸੋ ਗਏ।
ਨਹੀਂ ਹਜੇ ਨਹੀ ਜੀ ਸੁੱਤੇ।
ਅੱਛਾ ਟੀ ਵੀ ਦੇਖ ਰਹੇ ਹੋਣੇ ਆ। ਨਹੀਂ ਵੀ ਸੋਣ ਲਗਿਆ ਸੀ ਬਸ ਅੱਛਾ ਅੱਛਾ ਠੀਕ ਹੈ ਜੀ। ਹੋਰ, ਦੱਸੋ ਜੀ।
ਬਸ ਠੀਕ ਤੁਸੀਂ ਦੱਸੋ।
ਸਭ ਵਧੀਆ ਜੀ। ਹੋਰ ਤੁਸੀਂ ਆਈਸਕ੍ਰੀਮ ਨੀ ਖਾਦੀ।
ਨਹੀਂ ਮੈਂ ਨਹੀਂ, ਆਈਸਕ੍ਰੀਮ ਖਾਦੀ।
ਹਾਂਜੀ ਬੱਚਿਆਂ ਨੇ ਖਾਦੀ ਹੋਣੀ।
ਹਾਂਜੀ, ਕੀ ਕਹਿ ਰਹੇ ਹੋ?
ਕਿ ਬੱਚਿਆਂ ਨੇ ਖਾਧੀ ਹੋਏਗੀ। ਨਹੀਂ ਬੱਚਿਆਂ ਨੇ ਆਈਸਕ੍ਰੀਮ ਨਹੀਂ ਖਾਦੀ। ਲੱਡੂ ਖਾਦੇ ਨੇ ਅੱਜ।
ਹਾਂਜੀ।
ਠੀਕ ਹੈ ਜੀ। ਹੋਰ, ਤੁਹਾਡੇ ਉੱਥੇ ਫੇਮਸ ਗੁਰਦੁਆਰਾ ਕਿਹੜਾ ਹੈ।
ਇੱਥੇ ਫੇਮਸ ਗੁਰਦੁਆਰਾ ਬੁੜੀਆ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ।
ਅੱਛਾ-ਅੱਛਾ।
ਬੂੜੀਏ ਸਾਹਿਬ।
ਹੋਰ ਤੁਸੀਂ ਕਦੇ ਹਿਲ ਸਟੇਸ਼ਨ ਗਏ ਓ ਘੁੰਮਣ, ਨੈਨੀਤਾਲ ਵਗੈ ਮਨਾਲੀ ਨਹੀਂ ਇੱਕ, ਇੱਕ ਵਾਰੀ ਗਈ ਸੀ ਮਨਸੂਰੀ ਗਈ ਸੀ ਅੱਛਾ ਅੱਛਾ ਅੱਛਾ।
ਹਾਂਜੀ।
ਠੀਕ ਹੈ ਹੁਣ ਤੇ ਕਾਫੀ ਰਸ਼ ਹੁੰਦਾ ਏ ਆ ਗਰਮੀਆਂ ਚ ਤੇ ਕਾਫ਼ੀ ਰਸ਼ ਹੁੰਦਾ।
ਹਾਂਜੀ ਇਹ ਹੁਣ ਛੁੱਟੀਆਂ ਪੈ ਗਈਆਂ ਨਾ ਤਾਂ ਕਰਕੇ ਫੇਰ ਕਾਫ਼ੀ ਰਸ਼ ਹੁੰਦਾ ਉੱਥੇ।
ਹਾਂਜੀ।
ਹੋਰ ਤੁਸੀਂ ਨੀ ਗਏ ਕਿਥਤੇ ਘੁੰਮਨ। ਹੈਲੋ।
ਹਾਂਜੀ ਆ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਅੱਛਾ ਅੱਛਾ ਜੀ। ਕਿੱਥੇ ਜਾਓਗੇ ਤੁਸੀਂ ਘੁੰਮਨ
ਹਾਂਜੀ ਹਾਂਜੀ। ਪ੍ਰੋਬਮ। ਦੇਖੋ ਜੇ ਕੋਈ।